ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ?
ਹਾਂਜੀ ਵਧੀਆ।
ਹੋਰ ਸੁਣਾਓ?
ਹੋਰ ਵਧੀਆ ਜੀ ਤੁਸੀਂ ਸੁਣਾਓ?
ਬਸ ਵਧੀਆ, ਵਧੀਆ ਅੱਜ ਤੇ ਬਰਸਾਤਾਂ ਹੋ ਗਈਆਂ। ਇਹਨਾਂ ਚ ਚਾਰੋ ਪਾਸੇ ਤੁਹਾਡੇ ਤੁਹਾਡੀ ਤਰਫ ਆ ਰਹੀ ਬਾਰਿਸ਼?
ਹਾਂਜੀ ਕੱਲ੍ਹ ਆਈ ਸੀ ਤੇ ਬਹੁਤ ਜ਼ਿਆਦਾ ਚਿੱਕੜ ਹੋਇਆ ਪਿਆ ਮੱਛਰ ਇੰਨੇ ਜ਼ਿਆਦਾ ਹੋ ਗਏ ਨਾ।
ਹਾਂ ਮੱਛਰ ਹੋ ਗਏ ਚਾਰੋਂ ਪਾਸੇ ਪਾਣੀ ਪਾਣੀ ਇਕੱਠਾ ਹੋਇਆ ਪਿਆ ਹੈਗਾ।
ਹਾਂਜੀ, ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ। ਹੁਣ ਬਰਸਾਤ ਕਾਰਨ ਤਾਂ ਹੋਰ ਵੀ ਜ਼ਿਆਦਾ ਗਰਮੀ ਹੋ ਗਈ। ਬਾਹਰ ਤਾਂ ਜਮਾ ਹੀ ਐਵੇਂ ਲੱਗਦਾ ਅੱਗ ਵਰਦੀ। ਸਹੀ ਹੈ।
ਹਾਂ ਹੁਮਸ ਹੋ ਗਈ ਨਾ ਉਹਦੇ ਕਰਕੇ।
ਹਾਂਜੀ
ਹ ਹਮਸ ਹੋ ਜਾਂਦੀ ਹੈ ਬਾਹਰ ਚਿੱਕੜ ਹੋ ਜਾਂਦਾ ਇਨਾ। ਸਾਡੇ ਤੇ ਇਤਵਾਰ ਦੀ ਲੱਗੀ ਬਰਸਾਤ ਇੱਥੇ।
ਹਾਂਜੀ ਇੱਕ ਵਾਰ ਤਾਂ ਸਾਰੇ ਹੀ ਆਈ ਆ ਨਾ ਚਾਰੇ ਪਾਸੇ।
ਹਾਂ, ਕਈ ਜਗ੍ਹਾ ਦੇਖੋ ਕਿੰਨੀ ਬਰਸਾਤ ਆਈ ਹੈਗੀ ਹੈ। ਕਿਤੇ ਕਿਤੇ ਬਾੜਾਂ। ਕਹੀਂਆ ਨੇ ਕਿਧਰੇ ਬਰਸਾਤ ਆ ਹੀ ਨੀ ਰਹੀ ਹੈਗੀ। ਹਾਂ ਨੁਕਸਾਨ ਵੀ ਹੋ ਰਿਹਾ ਹੈਗਾ।
ਹਾਂਜੀ ਲਾਈਟ ਦੀ ਵੀ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ।
ਹਾਂ ਲਾਈਟ ਦੀ ਪ੍ਰੋਬਲਮ ਆ ਜਾਂਦੀ ਹੈਗੀ ਬਰਸਾਤ ਹੋਵੇ ਤੇ ਲਾਈਟ ਦੀ ਪ੍ਰੋਬਲਮ ਹੋ ਜਾਂਦੀ ਹੈਗੀ।
ਹਾਂਜੀ, ਵੈਸੇ ਤਾਂ ਫਸਲਾਂ ਲਈ ਸਹੀ ਹੈ ਪਰ ਜ਼ਿਆਦਾ ਵੀ ਨੀ ਫਸਲ ਵੀ ਖ਼ਰਾਬ ਹੋ ਰਹੀ ਹੈ ਨਾ ਹੁਣ ਤਾਂ ਜੇ ਹੁਣ ਆ ਜਾਵੇਗੀ ਤਾਂ ਹੋਰ।
ਉਹ ਜੀਰੀ ਲਗਾ ਰਹੇ ਨੇ ਅੱਜ ਕੱਲ੍ਹ ਲੋਕੀ।
ਹਾਂਜੀ
ਜੀਰੀ ਲਗਾ ਰਹੇ ਨੇ ਉਹਨਾਂ ਵਾਸਤੇ ਚਲ ਅੱਛੀ ਹੈਗੀ ਬਰਸਾਤ।
ਹਾਂਜੀ।
ਬਾਕੀ ਜਿਹੜਾ ਪਾਣੀ ਖੜਾ ਹੋ ਜਾਂਦਾ ਇਹਦੇ ਨਾਲ ਮੱਛਰ ਮੱਖੀਆਂ ਦੇਖੋ। ਮੈਂਡਕ ਇਨੇ ਆ ਜਾਂਦੇ ਨੇ।
ਹਾਂ ਤਾਂ ਹੈ ਬਹੁਤ ਜ਼ਿਆਦਾ। ਤੇ ਸ਼ਾਮ ਨੂੰ ਬਲਬ ਦੇ ਚਾਰੇ ਪਾਸੇ ਤਾਂ ਇੰਨੇ ਮੱਛਰ ਨੇ ਰੋਟੀ ਖਾਣ ਲੱਗਿਆ ਬਹੁਤ ਦਿੱਕਤ ਹੁੰਦੀ ਹੈ।
ਹਾਂ ਉਹ ਵਾਈਟ ਵਟ ਜਆ ਆ ਜਾਂਦੇ ਚਿੱਟੇ ਚਿੱਟੇ ਭਰਾ ਵਾਲੇ ਜਿਹੜੇ ਹੁੰਦੇ ਨੇ।
ਹਾਂਜੀ, ਅਸੀਂ ਤਾਂ ਟਾਈਮ ਨਾਲ ਹੀ ਰੋਟੀ ਪਾਣੀ ਖਾ ਕੇ ਤੇ ਸੋ ਜਾਂਦੇ ਹਾਂ।
ਅੱਛਾ। ਵਧੀਆ ਸਗੋਂ ਟਾਈਮ ਨਾਲ ਨਿਬੜ ਜਾਂਦੇ ਹੋ।
ਹਾਂਜੀ, ਕੰਮ ਤਾਂ ਫਿਰ ਆਪ ਨੇ ਕਰਨਾ ਪੈਂਦਾ ਜੇ ਟਾਈਮ ਨਾਲ ਕਰੀਏ ਤਾਂ ਜੇ ਬਾਅਦ ਚ ਕਰੀਏ ਤਾਂ।
ਹਾਂ ਇਹ ਤੇ ਹੈ ਵੀ ਟਾਈਮ ਨਾਲ ਬੱਚੇ ਰੋਟੀ ਖਾ ਕੇ ਸੋਹ ਜਾਣ ਤੇ ਵਧੀਆ ਹੈ ਸਗੋਂ।
ਹਾਂਜੀ ਕਿਉਂਕਿ ਫਿਰ ਲਾਈਟ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਨਾ।
ਹਾਂ ਲਾਈਟ ਦੀ ਵੀ ਦਿੱਕਤ ਹੋ ਜਾਂਦੀ ਹੈਗੀ ਹੈ, ਨਹੀਂ ਰੋਟੀ ਟੈਮ ਨਾਲ ਖਾਓ ਉਹ ਸਭ ਤੋਂ ਵਧੀਆ ਹੈਗਾ ਹੈ।
ਹਾਂ।
ਟੈਮ ਨਾਲ ਤੇ ਬਹੁਤ ਅੱਛੀ ਗੱਲ ਹੈਗੀ ਰੋਟੀ ਖਾਣ ਦੀ।
ਹਾਂਜੀ।
ਫਿਰ ਬੰਦਾ ਆਪਣੇ ਬਿਸਤਰੀਆਂ ਚ ਪੈ ਜਾਂਦਾ ਚਾਹੇ ਟੀ ਵੀ ਦੇਖੋ ਚਾਹੇ ਫੋਨ ਦੇਖੋ।
ਹਾਂਜੀ ਇਹ ਤਾਂ ਹੈ ਹੀ।
ਹਾਂ ਬੱਚੇ ਆਪਣੇ ਫੋਨ ਲੈ ਕੇ ਬਹਿ ਜਾਂਦੇ ਨੇ ਫੇਰ।
ਹਾਂ।
ਫਿਰ ਜਿੰਨੇ ਜਿੰਨੇ ਰੋਟੀ ਬਣਾਣੀ ਉਹ ਤੇ ਚਲੋ ਬੰਦਾ ਫ੍ਰੀ ਹੋਕੇ ਬਹਿ ਜਾਂਦਾ ਹੈ ਨ।
ਹਾਂ ਹਾਂਜੀ। ਵੈਸੇ ਇਨਵੇਟਰ ਤਾਂ ਹੈਗਾ ਪਰ ਪਤਾ ਕੀ ਹੈ ਜਦੋਂ ਮਤਲਬ ਪੜ੍ਹਾਈ ਤੇ ਵੀ ਵਾਲਾਹਾ ਹੀ ਅਸਰ ਪੈਂਦਾ ਹੈ ਉਹ ਵੀ ਫਿਰ ਕਿੰਨੀ ਕੁ ਦੇਰ ਚੱਲੇ, ਉਹ ਵੀ ਡਾਊਨ ਹੋ ਜਾਂਦਾ।
ਉਹ ਡਾਊਨ ਹੋ ਜਾਂਦਾ ਤੇ ਸਹੀ ਗੱਲ ਹੈ ਜੀ।
ਹਾਂਜੀ, ਤਾਂ ਕਰਕੇ ਵੈਸੇ ਤਾਂ ਇਹ ਸਹੀ ਹੈ, ਫਸਲਾਂ ਲਈ ਤਾਂ ਸਹੀ ਹੈ ਇੱਕ ਪਾਸੇ ਤੇ ਦੂਜੇ ਪਾਸੇ ਬਾਕੀ ਸਾਰੇ ਕੰਮ ਰੁਕ ਗਏ।
ਰੁਕ ਜਾਂਦੇ ਹੈਗੇ ਨੇ। ਨਹੀਂ ਜ਼ਿੰਮੇਦਾਰਾਂ ਵਾਸਤੇ ਤਾਂ ਬਹੁਤ ਅੱਛੀ ਹੈ ਇਸ ਟਾਈਮ। ਹਾਂ ਜ਼ਿਮੀਦਾਰਾਂ ਵਾਸਤੇ ਤੇ ਅੱਛੀ ਹੈਗੀ ਬਰਸਾਤ।
ਹਾਂਜੀ, ਤੇ ਜਿਹੜੇ ਏਸੀਆਂ ਚ ਰਹਿ ਰਹੇ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ।
ਹਾਂਜੀ-ਹਾਂਜੀ। ਇਹ ਜਿਹੜੇ ਚਿੱਕੜ-ਚੁੱਕੜ ਹੋ ਜਾਂਦੇ ਆ ਗਲੀਆਂ ਵਿੱਚੋਂ ਫੇਰ ਨਿਕਲਣਾ ਉਹ ਮੁਸ਼ਕਿਲ ਹੋ ਜਾਂਦਾ ਹੈਗਾ।
ਹਾਂਜੀ।
ਫਿਸਲਣ ਏਨੀ ਹੋ ਜਾਂਦੀ ਹੈਗੀ ਹੈ ਬਾਹਰ।
ਹਾਂਜੀ ਤੇ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਤਾਂ ਇੰਨੀ ਜ਼ਿਆਦਾ ਦਿੱਕਤ ਹੁੰਦੀ ਹੈ ਬਹੁਤ ਜ਼ਿਆਦਾ।
ਸਕੂਲ ਵਾਲੇ ਵਾਸਤੇ ਸਕੂਲ ਵਾਲੇ ਬੱਚਿਆਂ ਵਾਸਤੇ ਬਹੁਤ ਦਿੱਕਤ ਹੈਗੀ ਦੇਖੋ ਉਹਨਾਂ ਨੇ ਤੇ ਆਪਣੇ ਟਾਈਮ ਤੇ ਸਕੂਲ ਜਾਣਾ ਹੈਗਾ।
ਹਾਂਜੀ, ਉਹ ਤਾਂ ਚਾਹੇ ਬਾਰਿਸ਼ ਆ ਰਹੀ ਹੋਵੇ ਤਾਂ ਵੀ ਉਹਨਾਂ ਨੂੰ ਤਾਂ ਜਾਣਾ ਹੀ ਪੈਂਦਾ।
ਹਾਂ ਉਹ ਹੀ ਨਾ ਆਪਣੇ ਟਾਈਮ ਚ ਜਾਣਾ ਪੈਂਦਾ ਉਹਨਾਂ ਤੇ।
ਹਾਂਜੀ। ਤੇ, ਟੀਚਰਾਂ ਨੂੰ ਵੀ ਆਉਣਾ ਪੈਂਦਾ ਉਹਨਾਂ ਦੇ ਟਾਈਮ ਤੇ।
ਹਾਂ
ਤੇ ਜਿਹੜੇ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਵਿਚਾਰੇ ਬੱਚੇ ਦੂਰੋਂ ਆਉਂਦੇ ਉਹਨਾਂ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਕੱਤ ਹੁੰਦੀ ਹੈ।
ਜਿੰਨਾ ਨੇ ਡਿਊਟੀਆਂ ਤੇ ਜਾਣਾ ਦੇਖੋ ਉਹਨਾਂ ਨੇ ਵੀ ਜਾਣਾ ਹੀ ਜਾਣਾ ਹੈਗਾ।
ਹਾਂਜੀ, ਤੇ ਹੋਰ ਜਿਵੇਂ ਕੋਈ ਰੇਹੜੀਆਂ ਵਗੈਰਾ ਲਾਉਂਦੇ ਆ ਸੜਕਾਂ ਤੇ ਉਹਨਾਂ ਦੀ ਸਾਰੇ ਦਿਨ ਦੀ ਕਮਾਈ ਉਹ ਵੀ ਸਾਰੀ ਖ਼ਰਾਬ ਹੋ ਜਾਂਦੀ ਏ। ਇਸ ਚਾਰੇ ਪਾਸੇ ਖਿੱਚੜ ਹੀ ਖਿੱਚੜ ਬਹਿ ਪਿਆ।
ਹਾਂ, ਬਰਸਾਤ ਆ ਜਾਵੇ ਤਾਂ ਵੀ ਕੋਈ ਹਾਲ ਨਹੀਂ ਜੇ ਨਾ ਆਵੇ ਉੱਥੇ ਜ਼ਿਆਦਾ ਪਰੇਸ਼ਾਨੀ ਏ।
ਹਾਂਜੀ।
ਨਾ ਆਵੇਂ ਤੇ ਗਰਮੀ ਇੰਨੀ ਹੋ ਜਾਂਦੀ, ਹੁੰਮਸ ਦੇਖੋ ਕਿੰਨੀ ਗਰਮੀ ਪਈ ਹੈ ਐਤਕੀ।
ਹਾਂਜੀ ਹੁਣ ਤਾ ਬਾਰ ਜਾਣ ਨੂੰ ਜਮਾ ਹੀ ਜੀਅ ਨਹੀਂ ਕਰਦਾ ਹੁਣ। ਇੰਨਾ ਜਾਦਾ ਟਾਈਮ ਹੋਇਆ ਪਿਆ ਤਾ ਵੀ ਬਾਰ ਜਾਣ ਨੂੰ ਜੀਅ ਨੀ ਕਰ ਰਿਹਾ।
ਇਨਾ ਨਾ ਬਿਲਕੁਲ ਨੀ ਨਿਕਲਣੇ ਨੂੰ ਜੀ ਕਰਦਾ ਹੈਗਾ।
ਹਾਂਜੀ ਬਸ ਐਵੇਂ ਜੀ ਕਰਦਾ ਪੰਖੇ ਕੂਲਰਾਂ ਥੱਲੇ ਬੈਠੇ ਰਹੀਏ।
ਹਾਂ ਬਾਹਰ ਤੋਂ ਹੁੰਮਸ ਸੀ ਹੀ ਬੜੀ ਹੈਗੀ ਏ।
ਤੇ ਛੋਟੇ ਬੱਚਿਆਂ ਲਈ ਤਾ ਬੋਹਤ ਜਾਦਾ ਦਿੱਕਤ ਆ ਉਹਨਾ ਦਾ ਸਕੂਲ ਟਾਈਮਿੰਗ ਵੀ ਦੋ ਵਜੇ ਆ ਦੁਪਹਿਰ।
ਫਿਰ ਹਾਂ।
ਇੰਨੀ ਧੁੱਪ ਚ ਆਦੇ ਆ।
ਫੇਰ ਟਿਊਸ਼ਨਾ ਤੇ ਜਾਣਾ ਹੁੰਦਾ ਬੱਚਿਆ ਨੇ।
ਹਾਂ ਤੇ ਠੰਡਾ ਪਾਣੀ ਪੀਂਦੇ ਆ ਕੇ।
ਹਾਂਜੀ
ਉਹ ਜਾਦਾ ਬਿਮਾਰ ਹੋ ਜਾਂਦੇ ਹੈਗਾ। ਤੇ ਉਹਨਾ ਨੂੰ ਗਰਮੀ ਲੱਗੇ ਨਾ ਲੱਗੇ ਉਵੇਂ ਲੱਗ ਜਾਂਦੀ ਹੈ।
ਹਾਂ
ਤੇ ਹੋਰ ਵੀ ਬੋਹਤ ਸਾਰੇ ਕੰਮ ਹੁੰਦੇ ਨੇ ਸਾਰਿਆ ਨੂੰ ਜਾਣਾ ਹੁੰਦਾ ਸਵੇਰੇ ਉਹਨਾ ਨੂੰ ਬਹੁਤ ਜਾਦਾ ਦਿੱਕਤ ਆ ਤੇ ਕੰਮ ਦਾ ਤਾਂ ਪੁੱਛੋ ਹੀ ਨਾ ਸਾਰਾ ਦਿਨ ਹੀ ਚੱਲਦਾ।
ਉਹੀ ਤੇ ਕੰਮ ਤੇ ਚੱਲਦਾ-ਚੱਲਦਾ ਹੀ ਰਹਿਣਾ ਹੈਗਾ ਦੇਖੋ। ਵੱਡਿਆਂ ਨੂੰ ਵੀ ਔਖਾ, ਛੋਟਿਆਂ ਨੂੰ ਵੀ ਔਖਾ ਸਾਰਿਆਂ ਵਾਸਤੇ ਔਖਾ ਹੋ ਜਾਂਦਾ।
ਹਾਂਜੀ ਇਹ ਤਾਂ ਹੈ ਤੇ ਕੱਪੜੇ ਵੀ ਨਈ ਸੁੱਕਦੇ ਟਾਈਮ ਨਾਲ।
ਹਾਂ ਕੱਪੜੇ ਸੁੱਕਦੇ ਹੀ ਨੀ ਹੈ ਫੇਰ ਬਰਸਾਤ ਆ ਪੱਖੇ ਥੱਲੇ ਸੁਕਾਉਣਾ ਪੈਂਦੇ ਨੇ, ਪੱਖੇ ਥੱਲੇ ਸੁਕਾਉਣੇ ਪੈਂਦੇ ਨੇ।
ਹਾਂਜੀ ਤੇ ਜੇ ਤਿੰਨ ਚਾਰ ਦਿਨ ਲਗਾਤਾਰ ਆ ਜਾਵੇ ਫਿਰ ਤ ਗੈਸ ਦੀ ਵੀ ਪ੍ਰੋਬਲਮ ਹੁੰਦੀ ਏ।
ਹਾਂਜੀ-ਹਾਂਜੀ ਸਾਡੇ ਤੇ
ਸਾਰਿਆਂ ਤੇ ਹੁਣ ਤਾਂ ਮੱਛਰ ਆਣੇ ਸਟਾਰਟ ਵੀ ਹੋ ਗਏ।
ਹੋਰ ਮੱਛਰ ਵੀ ਆ ਗਏ ਮੱਖੀਆਂ-ਮੱਛਰ।
ਹਾਂਜੀ ਤੇ ਹੋਰ ਵੀ ਹੋਰ ਵੀ ਬਹੁਤ ਜਿਵੇਂ ਅ ਸਾਂਪ ਵਗੈਰਾ ਇਹ ਵੀ ਨਿ ਨਕਲਦੇ ਨੇ ਜਿਨਾ ਦੇ, ਜਿਨਾ ਦੇ ਖੇਤਾ ਚ ਘਰ ਨੇ।
ਉਹ ਹੀ ਨਾ ਇਹਨਾ ਦਾ ਵੀ ਡਰ ਲੱਗਦਾ ਜਿਹਨਾਂ ਨੇ ਖੇਤਾਂ ਚ ਕੰਮ ਕਰਨਾ ਉਹਨਾ ਵਾਸਤੇ ਬਹੁਤ ਪਰੇਸ਼ਾਨੀ ਏ।
ਹਾਂਜੀ
ਕੁਛ ਵਿਚਾਰੇ ਡਰਦੇ-ਡਰਦੇ ਹੀ
ਤੇ ਫਸਲ ਫਸਲਾਂ ਨੂੰ ਵੀ ਜਾਦਾ ਨੁਕਸਾਨ ਹੀ ਏ ਜੇ ਜਾਦਾ ਬਾਰਿਸ਼ ਆ ਜਾਵੇ ਤਾ। ਫੇਰ ਉਨਾ ਨੂੰ ਨੁਕਸਾਨ ਹੀ ਏ।
ਇਹ ਤੇ ਹੈ ਹੀ ਹੈ
ਹਾਂਜੀ ਇੱਕ ਪਾਸੇ ਵੇਖ ਵੇਖੀਏ ਤਾ ਜਿਵੇ ਅਹ ਝੋਨਾ ਲਾਇਆ ਹੋਇਆ ਸਾਰਿਆ ਨੂੰ ਉਹਨਾ ਨੂੰ ਤਾ ਪਾਣੀ ਦੀ ਜ਼ਰੂਰਤ ਹੁੰਦੀ ਏ।
ਹਾਂਜੀ-ਹਾਂਜੀ ਕਿਸਾਨਾਂ ਵਾਸਤੇ ਤਾਂ ਬੌਤ ਅੱਛੀ ਏ ਬਾਰਿਸ਼ ਏ ਚਲੋ ਕਿਸਾਨਾਂ ਵਾਸਤੇ ਤੇ ਅੱਛਾ ਹੈਗਾ।
ਏ ਤਾਂ ਹੈਈ ਏ ਏਨੇ ਦੇ ਟਾਈਮ ਤੇ ਆਣਾ ਈ ਹੁੰਦਾ।
ਹ
ਪਰ ਨਾ ਹੋਵੇ ਤਾਂਵੀ ਗੁਜ਼ਾਰਾ ਨੀ ਹੈਗਾ।
ਹਾਂਜੀ ਏ ਤਾ ਹੈ ਈ।
ਚੱਲ ਹੀ ਗਿਆ ਓ।
ਔਰ ਦੱਸੋ?
ਬਸ ਜੀ ਵਧੀਆ-ਵਧੀਆ ਬਸ ਕਿ ਹੁਣ ਚਾ ਪੀਣ ਲੱਗੀ ਸੀਗੀ। ਚਾ ਦਾ ਟਾਈਮ ਹੋ ਗਿਆ। ਤੁਸੀਂ ਤੇ ਪੀ ਲੀਤੀ ਏ।
ਮੈਂ ਤਾ ਚਾ, ਪੀ ਕੇ ਤੇ ਵਸ ਹੁੰਣ ਫਰੀ ਹੋਈ ਸੀ। ਸਬਜ਼ੀ ਤਾਂ ਬਣਾ ਲਈ ਅਸੀਂ। ਸਬਜ਼ੀ ਬਣਾ ਲਈ ਤੇ, ਹੁਣ ਰੋਟੀ ਪਕਾ ਲਾਂਗੇ ਫੇਰ ਟਾਈਮ ਨਾਲ ਖਾ ਬਸ ਵੇਹਲੇ
ਅੱਛਾ ਰਾਤ ਦੀ ਰੋਟੀ ਟੈਮ ਨਾਲ ਖਾਲੋਗੇ ਤੁਸੀਂ ਹੇਨਾ।
ਹਾਂਜੀ, ਸਾਡੇ ਸਾਰੇ ਨਾ ਟਾਈਮ ਨਾਲ ਖਾ ਲੈਂਦੇ ਆ, ਸਾਰੇ ਪੰਜ ਵਜੇ ਤੋਂ ਪੈਲਾਂ-ਪੈਲਾਂ ਆ ਜਾਂਦੇ ਜਿਨਾਂ ਨੇ ਕੰਮ ਤੇ ਜਾਣਾ ਹੁੰਦਾ।
ਅੱਛਾ।
ਹਾਂਜੀ, ਤੇ ਰਾਤ ਨੂੰ ਸਾਡੇ ਐਵੇਂ ਤਾਂ ਹੈ ਨੀ ਕੋਈ, ਬਾਹਰ ਜਾਂਦਾ ਕੋਈ ਨੀ ਜਾਂਦਾ ਬਾਹਰ। ਹਾਂਜੀ। ਸਾਰੇ ਘਰੇ ਹੀ ਰਹਿੰਦੇ ਆ। ਬਸ ਆਪਣਾ ਫੋਨ, ਟੀ ਵੀ ਜਿਵ ੇਂ ਤੁਸੀਂ ਕਿਹਾ ਸੀ। ਸਾਰੇ ਆਪਣੇ-ਆਪਣੇ ਕੰਮ ਲੱਗ ਜਾਂਦੇ ਆ।
ਹਾਂ, ਚਲੋ ਫਰੀ ਹੋ ਕੇ ਬੰਦਾ ਟੀ ਵੀ, ਫੋਨ ਦੇਖਦਾ ਹੈਗਾ।
ਹਾਂਜੀ, ਇਹ ਤਾਂ ਜਿਵੇਂ ਕਿਸੇ ਘਰ- ਘਰ ਧੱਕੇ ਖਾਣ ਨਾਲੋਂ, ਤਾਂ ਸਹੀ ਆ ਆਪਣਾ ਫੋਨ ਚਲਾ ਲਵੇ।
ਹਾਂ ਏ ਤੇ ਹੈਈ, ਅੱਜ ਕੱਲ ਰਿਵਾਜ਼ ਈ ਨੀ ਹੇਗਾ। ਕਿਸੇ ਦੇ ਘਰ ਜਾਣੇ ਦਾ। ਅੱਜ-ਕੱਲ ਕਿਸੇ ਘਰ ਜਾਣੇ ਦਾ ਰਿਵਾਜ
ਜਖ ਆ ਘਰ ਨਾ ਬਾਰ ਏ ਬੰਦਾ ਐਵੇਂ ਲੜਾਈ ਕਰਨੂੰ ਈ ਫਿਰਦਾ।
ਹੋਰ ਏ ਤੇ ਹੈਈ ਏ ਖੈਰ।
ਹਾਂਜੀ-ਹਾਂਜੀ। ਆ ਹੋਰ ਵਦੀਆ ਬਸ। ਸ ਕੱਲ ਦੀ ਬਾਰਿਸ਼ ਹੋਈ ਐ, ਅੱਜ ਸਾਰੀ ਸਫ਼ਾਈ। ਕੀ ਹੈ, ਹੁਣ ਪਤਾ ਨੀ ਦੁ ਬਾਰਾਂ ਵੀ ਆ ਸਕਦੀ ਏ ਬਾਰਿਸ਼। ਮੌਸਮ ਤਾਂ ਖ਼ਰਾਬ ਹੋਐਆ ਪਿਆ। ਹਾਂਜੀ।
ਤੇ ਸਫਾਈਆਂ ਕਰੋ ਤੇ ਫੇਰ ਤੇ ਜ਼ਰੂਰ ਆਂਦੀ ਹੈ ਬਾਰਿਸ਼।
ਹਾਂ ਉਨੂੰ ਪਤਾ ਐ ਰੱਬ ਨੂੰ ਵੀ, ਹਾਂ ਹੁਣ ਏਨਾਂ ਨੇ ਸਫਾਈ ਕਰਲੀ।
ਹ
ਹ
ਹੱ
ਹੋਰ ਤੁਆਡਾ ਪਰਿਵਾਰ ਵਦੀਆ ਐ?
ਹਾਂਜੀ ਸਬ ਵਦੀਆ ਐ, ਸਬ ਵਦੀਆ ਐ।
ਹਾਂਜੀ।
ਚਲੋ ਚੰਗਾ ਜੀ। ਫੇਰ ਸਤਿ ਸ੍ਰੀ ਕਾਲ ਜੀ।
ਠੀਕ ਏ।